ਹਾਂਜੀ ਕਾਲ।
ਠੀ।
ਹੁਨੇ ਕਰਾਉਣੀ ਆ, ਮੰਮਾ ਨਾਲ। ਕਰਲਓ ਵੀ। ਗੱਲ ਜੋ ਮਰਜੀ ਕਰ ਲੈਣਾ ਕੁੱਛ ਨੀ ਹੁੰਦੀ। ਪਾਣੀ ਪੀਂਦੇ ਵੀ ਬੈ ਸੁਨ ਹਾਂ। ਪਾਣੀ ਪੀਂਦੇ ਪਾਇਣੇ। ਕੁਛ ਨੀ ਪਹਿਲੇ ਲਾਈਟ ਘੱਟ ਸੀ। ਏ ਸੀ ਨੀ ਚੱਲਦਾ ਪਿਆ ਸੀ। ਫਿਰ ਓ ਚਲਿਆ। ਲਾਈਟ ਚਲੇਗੀ। ਔਰ ਓਥੇ।
ਸਿਆਪਾ ਲੱਗਦਾ ਈ ਏ ਤੇ ਹਾਂ ਹਾਂ ਹਾਂ।
ਉਹ ਸਾਫ਼ ਸੁਫ਼ ਕੀਤੀਆਂ ਫੇਰ ਸ਼ੁਕਰ ਮੰਮੀ ਦੀ ਅੱਖ ਲੱਗ ਗਈ ਥੋੜ੍ਹੀ ਦੇਰ। ਚੱਲਦਾ ਗਿਆ ਤੇ ਮੈਂ ਚਲਾਇਆ ਫਿਰ ਉਹਦੀ। ਹਾਂ ਟਾਰਗੇਟ ਵਾਲੀ ਕਰ ਲਓ ਦਸ ਮਿੰਟ ਤੇ ਗੱਲ। ਆਹੋ ਕੋਈ ਗੱਲ ਨੀ ਹੈਲੋ ਸਤਿ ਸ੍ਰੀ ਅਕਾਲ ਭੈਣ ਜੀ। ਬਸ ਠੀਕ- ਠਾਕ, ਹੋਰ ਤੁਸੀਂ ਸੁਣਾਓ?
ਵਧੀਆ ਵਧੀਆ ਬਸ ਬਸ ਕਰਾਂਗੇ ਪ੍ਰੈਸ ਪ੍ਰੂਸ ਲਾਵਾਂਗੇ। ਕੱਲ ਟ੍ਰੇਨ ਤੋਂ ਹੋਣਾ ਫਿਰ।
ਅੱਜ ਹੈਗੇ ਸੀ ਘਰੇ ਆਵੀਂ ਫੇਰ।
ਹਾਂ ਹਾਂ ਕਿਰਿਆ ਸੀ ਅੱਜ ਉੱਥੋਂ ਆ ਕੇ ਹੁਣ ਏਨਾ ਸਿਰ ਪਿੜ ਹੋਣ ਦਿਆ ਏ ਨਾ।
ਹਾਂ ਓ ਪਤਾਂ ਧੁੱਪ ਬੜੀ ਤੇਜ ਏ ਗਰਮੀ ਏ ਨਾ।
ਸੀ ਮਤਲਬ ਮੈਨੂੰ ਲੱਗਦਾ ਪਹਿਲੀ ਵਾਰੀ ਬਾਹਰ ਨਿਕਲੀ ਅੰਜੂ ਨਹੀਂ ਨਹੀਂ ਉਹ ਕੋਈ ਨੀ। ਬੜੀ ਰਿਕਸ਼ਾ ਨਹੀਂ ਮਿਲਿਆ ਸਾਨੂੰ ਜਾ ਵੀ ਠਾਣੇ ਨੂੰ ਪੈਦਲ ਗਈਆਂ ਅਸੀਂ ਸਗੋਂ। ਤੇ ਗੁਰਜੋ ਸਾਨੂੰ ਗੱਡੀ ਚ ਬੂਹੇ ਅੱਗੇ ਛੱਡ ਆਂਦਾ ਸੀ ਅੰਦਰ ਹੀ ਗੁਰਦੁਆਰੇ ਦੇ ਉਹਨੂੰ ਕਹਿਣਾ ਹੀ। ਭੁੱਲ ਗਏ ਸੀ ਨਾ ਦਿਮਾਗ ਚੋਂ ਨਿਕਲ ਜਾਂਦਾ ਨਾ ਜਿਵੇਂ ਫਿਰ ਅਗੇ ਪੈਦਲ ਹੀ ਗਈਆਂ ਸੀ।
ਆਏ ਹਾਏ ਤਾਂ ਹੀ ਕਰ ਲੈਣੀ ਸੀ ਮਿਲਦਾ ਨੀ ਨਾ ਲੇਕਿਨ ਪੈਦਲ ਜਾ। ਆ ਫਿਰ ਆਣ ਲੱਗਿਆ ਫੇਰ।
ਆਉਣ ਲੱਗਿਆ ਫੇਰ ਅਸੀਂ ਪੈ ਨੀਂ ਰਿਕਸ਼ਾ ਤੇ ਆਈਆਂ ਰਿਕਸ਼ਾ ਕਰ ਲਿਆ ਅਸੀਂ ਆਉਂਦੀ ਵਾਰੀ। ਦੁਕਾਨ ਗੁਰਦੁਆਰੇ ਚੋਂ ਨਿਕਲਦੇ ਹੀ ਮਿਲ ਜਾਂਦਾ ਹੋਰ ਬਸ ਨੀਂਦਰ। ਵੀ ਨੀ ਆਈ ਤੇ ਸਿਰ ਵੀ ਪੀੜ ਹੋਈ ਜਾਂਦਾ ਹਮ ਤੇ ਉੱਧਰੋਂ ਪ੍ਰੈਸ ਕਰਨਾ ਉੱਧਰੋਂ। ਪਾਠ ਦਾ ਮੈਨੂੰ ਹੈਗਾ ਚੱਲ ਦੋ ਸੌ ਅੰਗ ਰਹਿ ਗਏ ਨੇ ਓ ਵੀ ਪੂਰੇ ਕਰ ਲਾਂ। ਮੁਸ਼ਕਿਲ ਲੱਗਦਾ ਵਾ ਮੈਨੂੰ ਹੋਣਗੇ ਦੋ ਸੌ ਅੰਗ ਇੰਨੀ ਜਲਦੀ ਜਲਦੀ। ਸੌ ਜਨੇ ਹਾਂ ਹਾਂ ਚੱਲ ਮੈਂ ਕਿਹਾ ਭਾਈ ਜੀ ਨੇ ਜਿਸ ਤਰ੍ਹਾਂ ਆਉਣਾ ਮੈਂ ਅਰਦਾਸ ਆਪਣਾ। ਸਹਿਜ ਪਾਠ ਵੀ ਕਰਾ ਲਾਂਗੀ ਇਹ ਵੀ ਬੱਚਿਆਂ ਵਾਸਤੇ ਹੀ ਰੱਖਿਆ ਪਹਿਲਾਂ ਹੋਰ ਕੀ ਨੀ ਤੇ ਹੋਰ ਕੀ ਨੀ ਤੇ।
ਹੋਰ।
ਹੋਰ ਸੁਣਾਓ।
ਹ। ਅੱਛਾ ਵਧੀਆ ਹੋਰ ਅੱਛਾ ਅੱਛਾ ਫੇਰ ਮਿਲ ਲਿਆ ਸੀ ਉਹਨੂੰ।
ਮੈਂ ਨਹੀਂ ਥੱਕਦੀ ਮੈਂ ਥੱਕਦੀ ਵੀ ਨ। ਉਹ ਤੇ ਆਪਣਾ ਜ ਜੈਂਟਸ ਚ ਤੇ ਲੇਡੀਜ਼ ਚ ਬੈਠਿਆ ਹੋਏਗਾ ਬੰਦੇ ਹੈਗੇ ਸੀ ਨਾਲ ਉਹਨਾਂ ਦੇ। ਹਾਂ ਇੰਨੇ ਵਧੀਆ ਬੰਦੇ ਨੇ ਅੰਜੂ ਉਨਾ ਨੇ। ਗਾਤਰੇ ਪਾਏ ਨੇ।
ਹਾਂ ਵੇਖੋ ਫੇਰ ਜਨਾਨੀਆਂ ਨੂੰ ਗੰਦੀਆਂ ਆਦਤਾਂ ਪੈਂਦੀਆਂ ਨੇ ਗੱਲਾਂ ਕਰਨ ਦੀਆਂ ਨਾ ਭੈੜੀਆਂ।
ਇੰਨੀ ਤਿਆਰ ਹੋਈ ਸੀ ਫਰੋਜ਼ੀ ਰੰਗ ਦਾ ਸੂਟ ਪਾਇਆ। ਤਾ ਵਧੀਆ। ਟਿਕਲਾਈ ਦੀ ਪੱਫ਼ ਕੀ ਇੰਝ ਜਿੰਝ ਵਿਆਹ ਪਾਰਟੀ ਤੇ ਸ਼ਰਮ ਨੀ ਆਉਂਦੀ। ਫੇਰ ਰਿਸ਼ਤੇਦਾਰੀ ਚ ਵੇਖੋ ਐਂ ਲਿਪਸਟਿਕ ਲਾਈ ਦੀ ਏਡੀ ਓਨੇ ਛੋਟੀ ਨੇ ਨੀ। ਲਾਈ ਦੀ ਸੀਨ ਲਾਈ ਵੱਢਣੀ ਦੀ ਬੁੱਢੀ ਨੂੰ ਮੈਂ ਕਵਾਂ ਉਸ ਦਿਨ ਮੈਂ ਹਸਦੀ ਪਈ ਸੀ ਨਾ। ਹ ਹ ਹਾਂ ਹਾਂ ਹਾਂ ਹਾਂ। ਉਸ ਦਿਨ ਤੇ ਬੂਥੇ ਤੇ ਮੇਕਅਪ ਲੱਗਿਆ ਤਾਂ ਸੀ। ਅੱਜ ਹਾਂ ਹੋ ਬਸ ਬਸ ਬਸ ਸਹੀ ਗੱਲ ਆ।
ਹਾਂ ਇੰਝ ਪਨੀ ਦੀ ਪੂਰੇ ਪੰਡਾਲ ਚ ਵੱਖਰੀ ਚਮਕ ਹੈ ਪਾਈ।
ਇਹ ਜਵਾਨ ਜਨਾਨੀ ਬੱਚੇ ਵੀ ਹੈਂ। ਆ ਵੇਖੋ ਲੋਕਲ ਲੂਕਲ ਨੀ ਹੈਗੀ ਕਿਹੜੀ ਥਾਂ।
ਅਕਲ ਨੀ ਨਾ ਹੈਗੀ। ਅਕਲ ਕੀ ਦਿਖਾਣਾ ਐ ਨਾ। ਅਕਲ ਤਾਂ ਸਾਰੀ ਅੰਦਰ ਹਾਂ ਯੰਗ।
ਘੋਜੀਆਂ ਲੱਗਣਗੀਆਂ ਫੇਰ ਲਾ ਪਾ ਕੇ ਰੱਖਦੇ ਹਨ। ਆਪਣਾ ਥੋਡਾ ਜਨੇ ਪਤਾ ਨਾ ਇੰਨੀ ਸਾਡੀ। ਖੜੀ ਲੱਗੇਗੀ।
ਹਾਂ, ਉਹ ਮੈਂ ਹਸਦੀ ਜੀ ਪਈ ਸੀ ਉਸ ਦਿਨ ਇਹਨਾਂ ਨੂੰ। ਇੱਕ ਬਚਪਨ ਕਾ ਪਿਆਰ। ਇੱਕ ਬੁੱਢੀ ਕਾ ਪਿਆਰ। ਉਹ ਬੁੱਢੀ ਫੇਰ ਅੱਜ ਬੜੀ ਯੰਗ ਬਣ ਕੇ ਆਈ ਦੀ ਸੀ। ਸੀ। ਇਹਨਾਂ ਨੇ ਹੱਸਿਆ ਹੋਣਾ ਨਾ ਉਹਨੂੰ ਕੁੱਝ ਕਹਿ। ਚੁੱਪ ਸੀ। ਕਹਿੰਦਾ ਕੀ ਕਰਾਂ ਫਿਰ ਕੀ ਕਰਾਂ ਮੈਂ ਕਿਹਾ ਕੀ ਕਰਨਾ ਹੈ? ਚੁੱਪ। ਆਸਣ ਕਰੋ।
ਆਹ। ਫੋਨਾਂ ਤੇ ਗੱਲਾਂ ਕਰਦੇ। ਜਾਂਦੇ ਰਹੋ। ਉੱਥੇ ਸਾਡੇ ਤਾਂ ਦੇਖੋ ਚਾਹ ਵਗੈਰਾ ਸਹੀ ਬਣਦੀ ਹੈ। ਪੀ ਕੇ ਆਏ ਦੁਪਹਿਰੇ ਉੱਥੇ ਹਾਂ ਵੇਖੋ। ਹਲੇ ਤਾਂ ਕੁਝ ਨੀ ਕਿਹਾ ਸੀਂ। ਚੁੱਪ ਹਾਂ ਹਲੇ ਕੁਝ ਨੀ ਕਿਹਾ ਮੈਂ ਤੁਹਾਨੂੰ ਜੇ ਨਾ। ਉੱਛਲ ਜਾਏਗਾ। ਫਿਰ ਮੈਂ ਜਾਣਾ ਨੀ ਕੰਮ ਤੇ ਅਸੀਂ ਚੁੱਪ ਰਹੇ। ਅਸੀਂ ਕਿਹਾ ਉੱਠ ਜਾਓ। ਮੋਟੋ ਜਾਓ ਆਪਣਾ ਕੰਮ ਤੇ ਜਾ। ਭੇਜ ਤਾਂ ਕੰਮ ਤੇ ਕੱਲ ਮੈਂ ਕਿਹਾ ਦਵਾਈ ਥੋੜ੍ਹੀ ਜਿਹੀ ਠੋਕਦੀ ਸੀ। ਠੋਕਤੀ ਸੀ ਦਵਾਈ। ਹੁਣ ਚੀਨੀ।
ਹਾਂ ਹਾਂ ਹਾਂ ਹੋਰ ਸੀਗਾ ਹੂੰ ਹੂੰ। ਹਾਂ ਵੇਖੋ।
ਚੰਗਾ ਭਲਾ ਤਾਂ ਨਿਕਲ ਕੇ ਮਹੀਨਾ ਫਿਰ ਮਰ ਗਿਆ ਦੌਰਾ ਪੈਂਦਾ ਮੋਏ ਨੂੰ। ਵਿੱਚ ਬੜੇ ਮੋਹ ਲੱਗਦੇ। ਕੀ ਇਹਨਾਂ ਨੇ ਕਰਨਾ ਹੈ। ਤੇ ਦਿਮਾਗ ਕਿੰਨਾ ਪ੍ਰੇਸ਼ਾਨ ਗੱਲਾਂ ਤੋਂ ਮਤਲਬ। ਇਹਦਾ ਕੀ ਹੈ ਸੱਚੀ ਤੂੰ ਕਰੇਗਾ ਜ਼ਿੰਦਗੀ 'ਚ ਹੈ। ਹੈਨਾ। ਹਹ ਜਦੋਂ ਪਰਮਾਤਮਾ ਨੂੰ ਸ਼ਰਾਬ ਤੁਹਾਡੇ ਲਈ ਸਾਡੇ ਜੀਵਨ ਹੀ 'ਚ।
ਹਾਂ ਪਤਾ ਨੀ ਕਿਸ ਤਰ੍ਹਾਂ ਬਹੁਤ ਸਾਰੇ ਪਤਾ ਨੀ ਕਿੱਥੋਂ ਨਿਕਲੇ ਨੇ।
ਆਹ ਦਰ ਤੇ ਪਤਾ ਨੀ ਕਿਹੜੇ ਜਿੱਥੇ ਸਭ ਲੋਕੀ ਅਰਦਾਸਾ ਕਰਦੇ ਜਿੰਨਾ ਨੇ ‌।
ਹਾਂ ਮੈਂ ਕਹਿੰਦੀ ਇਹਦੀ ਅਰਦਾਸਾਂ ਵੀ ਨੀ ਕਰਦੀਆਂ ਜਨਾਨੀਆਂ। ਇੰਨੇ ਵਧੀਆ ਬੰਦੇ ਮਿਲੇ ਤੇ।
ਬੰਦੇ ਮਿਲਣੇ ਨੇ ਵੇਖੋ ਵੀ ਕੋਈ ਕਰਮ ਆ ਐਹੀ ਕਹਿੰਦੇ ਨਾ। ਅਗਲੇ ਪਿੱਛੇ ਦੇ ਕਰਮ ਭੈੜੀਆਂ ਜਨਾਨੀਆਂ ਨੂੰ। ਬੰਦੇ ਚੰਗੇ ਮਿਲਦੇ ਨੇ ਵੇਖੋ ਹੈਂ। ਲੋਕਾਂ ਦੇ ਖਸਮਾਂ ਨਾਲ ਚੱਲਣਗੇ ਤਾਂ ਵੀ ਆਦਮੀ ਚੰਗੇ ਨੇ। ਇੱਥੇ ਮੋਏ ਆਪ ਸੱਤ ਵਜੇ ਚੱਲਦੇ ਪਏ ਆ। ਤਾਂ ਵੀ ਵੇਖੋ। ਜੀਵਨ 'ਚ ਕਸ਼ਟ ਹੀ ਕਸ਼ਟ ਪਰੇਸ਼ਾਨ ਰਿਹਾ ਜਾਂਦਾ ਹੈ।
ਸੈਮੀ ਦਾ ਮੰਨੀ ਕਹਿੰਦਾ ਵੈਸੇ ਦੋ ਤਿੰਨ ਜਗ੍ਹਾ ਤੇ ਕੀਤੀ ਦੀ ਗੱਲ। ਚੰਡੀਗੜ੍ਹ ਹਾਂ ਹਾਂ ਕਹਿੰਦਾ ਮੈਂ ਲੈ ਜਾਗਾ। ਦੇ ਲਈਗੀ। ਮੰਮੀ ਉੱਥੇ ਤਿੰਨ ਚਾਰ ਘੰਟੇ ਬਹਿਣਾ ਪਏਗਾ ਤੇ ਫੇਰ ਇਹ ਕੈਬ ਕਰਕੇ ਆ ਜਾਏਗੀ। ਮੈਂ ਕਿਹਾ ਕੋਈ ਗੱਲ ਨੀ ਵਾਪਸ ਹੂੰ ਹੂੰ। ਕਹਿੰਦਾ ਫਿਰ ਮੰਮੀ ਕਨਵਿੰਸ ਲੈਣੀ ਪਏਗੀ ਕਹਿੰਦਾ ਮੰਮੀ ਮੈਂ ਕਿਹਾ। ਜੇ ਪੱਚੀ ਤੀਹ ਹਜ਼ਾਰ ਜੋ ਲੱਗ ਗਏ ਨਾ ਐਕਟਿਵਾ ਕਢਾ ਲਏਗੀ ਫਿਰ। ਕੋਈ ਦਿੱਕਤ ਨੀ ਹੈ ਨਾ ਲੈਈਏ ਨਾ ਦੇਈਏ ਹਾਂ। ਮੈਂ ਕਿਹਾ ਫੇਰ ਸੋਚ ਦੇ ਕਿੱਦਾ ਦਸ ਹਜ਼ਾਰ ਹੀ ਮਿਲਦਾ ਹੋਰ। ਵੀ ਤੇ ਹੋਰ। ਹੁਣ ਮੈਂ ਕਿਹਾ ਫੇਰ ਘਟਾਦੀ ਹਾਂ। ਹਾਂ ਠੀਕ ਹੈ ਬੇਟਾ ਹੋਰ ਕੀ ਨੀਚੇ ਸੈਕਿੰਡ ਹੈਂਡ। ਕੱਲ ਦੇਣਾ।
ਹੋਰ ਕੀ, ਹਾਂ ਚਲੋ, ਲਗੇ ਸੇ ਫੇਰ ਅਸੀਂ ਸਕੂਲ ਚ ਵੀ ਗਈ ਸੀ ਕੱਲ ਏਹ ਦੇਣ ਰਿਜ਼ੂਮੇ। ਕੱਲ ਫ਼ੇਰ ਇੱਕ ਆਣਾ ਸਕੂਲ ਵਿਵੇਕਾਨੰਦ, ਉਹਨਾਂ ਨੇ ਵੀ ਬੁਲਾਇਆ ਬੜਾ ਵਧੀਆ ਸਕੂਲ ਏ ਔਹ। ਬੜਾ ਵੱਡਾ ਸਕੂਲ ਏ ਮਤਲਬ ਨੀ, ਹਾਂ ਬੜਾ ਵਧੀਆ ਸਕੂਲ। ਹਾਂ ਦਸ ਮਿੰਟ ਹੋਏ, ਹਲੇ ਨਈ ਹੋਏ ਨੇ ਨਾ, ਹਾਂ-ਹਾਂ-ਹਾਂ-ਹਾਂ। ਹੋਰ ਕੀ।
ਚੱਲ ਵਧੀਆ ਏ, ਔਥੇ ਮਨੀ ਨੇ ਵੀ ਨਾ ਕਈਆਂ ਨਾਲ ਸ਼ੇਖ ਸ਼ੇਖਰ ਨੇ ਵੀ ਦੇਖੀ ਇੱਕ ਸ਼ੇ ਸ਼ੇਖਰ ਨੇ ਵੀ ਦੱਸੀ ਏ। ਸਾਰੇ ਹੁਣ ਬੱਚੇ ਵੀ ਦੇੇਖਦੇ ਪਏ ਨੇ, ਚੰਡੀਗੜ੍ਹ, ਹੁਣ ਮੇ ਤੋ ਫਿਰ ਭੈਹਨੋ ਕੇ ਲਿਏ ਅਬ ਦੇਖਣਾ ਪੜੇਗਾ, ਉਹ ਸਾਰੇ ਬੱਚਿਆਂ ਨੇ
ਚਲੋ, ਲਾ ਤੇ, ਚੱਲ ਵਧੀਆ ਏ। ਹੂੰ, ਮਤਲਬ ਹੁਣ ਮਤਬ ਜੱਸੀ ਰਹਿਨਾ ਨੀ ਚਾਂਦੀ ਉੱਥੇ, ਮੈਂ ਵੇਖਦੀ ਬੀ ਆ ਨਾ। ਜੱਸੀ ਰਹਿਣਾ ਨਈ ਚਾਹੁੰਦੀ ਏਦੇ ਕੋਲ ਨਾ ਹੁਣ, ਹਾਂ, ਕੀ ਕਹਿੰਦੀ? ਨਈ ਰਹਿਣਾ ਮੈਂ ਇੱਥੇ, ਮਨ ਨਾਲ।
ਮੈਨੂੰ ਨਈ ਹਾਂ ਨੀ ਮੰਨ, ਮਤਲਬ ਕਹਿੰਦੀ ਮੰਮੀ ਮੈਨੂੰ ਉਹਦੇ ਬਲਕਿ ਮੇਰਾ ਜਾਨ ਤੇ ਦਿੱਲ ਈ ਨੀ ਕਰ
ਹਾਂ ਦਿਲ ਨੀ ਕਰਦਾ, ਮਜਬੂਰੀ ਏ ਨਾ, ਹੁਣ ਦੋ ਸਾਲ ਕੱਟਣੇ ਤੇ ਹੈਗੇ ਈ ਹੈ ਨਾ, ਹਾਂ, ਹੁਣ ਪੜ੍ਹਾਈ ਇਹੋ ਜਿਹੀ ਏ ਹਾਂ, ਘਰ ਚ ਬੱਚੇ ਸੁੱਖਾਂ ਝੇਲੇ ਦੇ ਨੇ ਦੇ ਦੀ ਏ ਓਹੀਓ ਤੇ। ਹਾਂ ਹੋਰ? ਸਈ ਗੱਲ ਏ।
ਚੱਲ ਮੈਂ ਕਿਆ ਕਦੀ ਜੱਸੀ, ਸੈਟਰਡੇ ਸੰਡੇ ਸੇਮ ਦੀ ਛੁੱਟੀ ਹੋਏਗੀ, ਕਦੇ ਜਗਾ ਇੱਧਰ ਈ ਨਿਕਲ ਗਏ ਸ਼ੁੱਕਰਵਾਰ, ਕਦੀ ਇੱਧਰ ਆ ਗਏ, ਜਿਆਦਾ ਛੁਟੀਆਂ ਈਆਂ ਇੱਧਰ ਆ ਗੇ, ਦੋ ਹੋਈਆਂ ਉੱਧਰ ਚਲੇ ਗੇ। ਫਿਰ ਕਰਨ ਆਪਣੇ ਸ਼ਿਫਟ ਮਾਰਨੀ, ਹੋਰ ਕੀ ਨੀ ਤੇ। ਹਾਂ, ਮੈਂ ਕੇਹਾ ਦੇਖ ਲੇ ਫੇਰ ਆ ਕਰਨ ਅੰਬਾਲੇ ਤੋਂ ਆਪਣੀ-ਆਪਣੀ ਗੱਡੀ ਚ ਬਹਿ ਗਏ। ਹਾਂ ਹਾਂ, ਹਾਂ-ਹਾਂ, ਬਿਲਕੁਲ ਹੋਰ ਕੀ ਨੀ ਤਾਂ ਹਾਂਜੀ ਸੈਟਰਡੇ ਸੰਡੇ ਦੀ ਤੇ ਦੋਨੋ ਦੀ ਹੋਏ ਕਰੇਗੀ ਫੇਰ ਇਕੱਠੇ ਰਿਹਾ ਕਰਨ ਗਿਆ, ਕਹਿੰਦੀ ਮੰਮੀ ਉਹਨੇ ਵੀ ਕਿਹੜਾ ਸਾਰੀ ਉਮਰ ਈ ਕਰਨੀ ਏ? ਉਹਨੇ ਵੀ ਤੇ ਵਿਆਹ ਈ ਕਰਾਂਣਾ ਮੈਂ ਕਿਹਾ
ਹਾਂ ਕਰਾਣਾ ਏ, ਬਿਲਕੁਲ-ਬਿਲਕੁਲ, ਹੋਰ ਕੀ, ਹੋਰ ਕੀ।
ਤੇ ਕਹਿੰਦੀ ਮੰਮੀ ਚਲੋ ਹੁਣ ਜਬਰਦਸਤੀ ਤੇ ਨੀ ਐ, ਫ਼ਿਰ ਅਸੀਂ ਕਿਹਾ, ਚਲ ਉਹਦੀ ਅਗਰ ਅੱਛੀ ਮਿਲਦੀ ਏ
ਹਾਂ ਚੱਲ ਕਰ ਲਏਗੀ। ਬਸ ਕੱਲ ਕੀਤੇ ਨੀ ਜਾਣਾ ਵਿਵੇਕਾ ਨੰਚਰਾਂ ਨੇ ਬਣਾਏ ਦੇ ਨੇ, ਅਹ ਕੱਲ ਔਥੇ, ਔਥੇ ਬਣ ਗਿਆ ਸਭ ਤੋਂ ਵਧੀਆ ਸਾਡਾ ਸ ਵਿਵੇਕਾਨੰਦ ਸਕੂਲ, ਬਹੁਤ ਵਧੀਆ ਸਕੂਲ, ਵੱਡਾ ਸਕੂਲ ਐ ਨਾਮ ਵਾਈਸ, ਸਕੂਲ ਚ ਤੇ ਬਹੁਤ ਸ਼ਾਨਦਾਰ ਹੁੰਦੀ ਆ ਦੋ ਢਾਈ ਵਜੇ ਹਾਂ। ਪ੍ਰਿੰਸ ਵੀ ਲੱਗਿਆ ਸੀ ਸਾਡੇ ਨਾਲ ਇੱਕ ਰਹਿੰਦਾ ਏ, ਸਾਰੀ ਉਮਰ ਹੋਗੀ ਉਥੇ ਪੜਾਦਾ ਬੇਆ ਵਿਵੇ
ਅੱਛਾ-ਅੱਛਾ-ਅੱਛਾ-ਅੱਛਾ ਹਾਂ ਫੇਰ ਪਿ੍ਸ ਵੀ ਅਹ ਅਛਾ, ਅਪਣਾ ਪ੍ਰਿੰਸ ਈ ਲੱਗਿਆ ਸੀ ਆਹੋ, ਫੇਰ ਉਹਨੇ ਛੱਡ, ਸੋਲਾਂ ਜਾਰ ਤੰ ਲਗੀ ਸੀ ਆਹੋ, ਔਹ ਕਹਿੰਦਾ ਸੀ, ਏ ਦਿਮਾਗ ਈ ਬੜਾ ਖਾਂਦੇ ਨੇ, ਫੇਰ ਮਤਲਬ ਦੋ ਵਜੇ ਤੱਕ ਆਣਾ ਏ, ਇਹਨੇ ਆਪਣੀ ਹਾਂ, ਨਈ ਰਹਿ ਸਕਦੇ। ਨਈ ਰਹਿ ਸਕਦਾ, ਉਹੀ ਤੇ, ਕਹਿੰਦਾ ਮਾਮੀ ਮੈਂ ਇਸ ਇੰਨੇ ਘੰਟੇ ਚ ਇੰਨਾ ਪੈਸਾ ਛਾਪ ਦੇਣਾ ਏ। ਮੈਂ
ਤੁਹਨੂੰ ਪਤਾ ਨਾ, ਮੈਂ ਇਨੇ ਘੰਟੇ ਚ ਏਨਾਂ ਟਿਊਸ਼ਨ ਪੜ੍ਹਾ ਦੇਣੇ, ਉਹਦੇ ਘੰਟੇ-ਘੰਟੇ ਦੇ ਪੈਸ ਨੇ ਸਾਰਾ ਦਿਨ ਦੇ ਪੈਹੇ ਨੇ, ਹਾਂ ਹੋਰ। ਚਲੋ ਠੀ ਸੋਹਣਾ, ਵਧੀਆ ਚੰਗਾ ਪਰਾ ਸਿਸਟਮ ਬਣਾਇਆ ਦਾ ਅਗਲੇ ਨੇ ਆਪਣੀ। ਹੋਰ, ਹਾਂ ਆਹੋ ਇਨ੍ਹਾਂ ਸਾਰਾ ਤੇ ਵਧੀਆ ਚਲਦਾ ਅਪਾਂ, ਹਾਂ ਤੇ ਸਾਰੇ ਵੱਡੇ-ਵੱਡੇੇ
ਹਾਂ-ਹਾਂ ਵ ਵੱਡੇ-ਵੱਡੇ ਕੋਚਿੰਗ ਦਿੰਦੇ ਨੇ, ਸੈਂਟਰ ਚ।
ਹੋਰ ਚਲੋ ਵਧੀਆ ਏ ਅਪਣਾ ਹੁਣ, ਕੁਛ ਤੇ ਕਰਨਾ ਈ ਏ। ਨਾਲੇ ਹੁਣ ਉਹ ਵੱਡਾ ਪੱਕਾ ਹੋ ਚੁੱਕਿਆ ਦਾ ਏ। ਆਪਣੇ ਕੰਮ ਨੇ, ਸਰਕਲ ਚਲਾ ਲੇ ਤੇ ਵਧੀਆ ਖ਼ਤਮ ਹੁੰਦੇ ਨੇ ਵੀ ਆਪਣੇ ਘਰ। ਦੇਖ ਲ ਵੇਖ ਲਾ ਪੜ੍ਹਾਈ ਚ ਕਮਾਈ ਦਿੰਦਾ ਹੈ।
ਹੋ ਹੋਰ। ਨਈ ਹਲੇ ਦੋ ਮਿੰਟ ਦੋ ਮਿੰਟ ਹੈਗੇ ਨੇ ਹਲੇ ਬਸ ਫੇਰ ਦੋ ਮਿੰਟ ਕਰਕੇ ਫਰਤੇ। ਹਾਂਜੀ-ਹਾਂਜੀ ਭੈਣ ਜੀ ਤੁਸੀਂ ਕੀ ਬਣਾਇਆ ਸੀ ਅੱਜ?
ਅਸੀਂ ਅੱਜ ਕੋਫਤੇ ਬਣਾਏ ਸੀ।
ਘਿਏ ਦੇ ਕੋਫਤੇ ਬਣਾਏ ਸੀ।
ਹਾਂਜੀ ਪਤਾ ਕੀ ਅਸੀਂ ਫਿਰ ਉੱਤੇ ਇਕੱਠੇ ਬਣਾਣੇ ਸੀ। ਸਾਡੇ ਬੱਚੇ ਬੜੇ ਸ਼ਰੀਫ ਅਸੀਂ ਹਿਲਾਏ ਤੇ ਉਹ ਫੇਰ ਅਸੀਂ ਮੈਂ ਤੇ ਸਿਮਰਨ ਨੇ ਜਾਣਾ ਸੀ। ਮੈਂ ਕਿਹਾ ਸਿਮਰਨ ਨੂੰ ਕੀ ਬਨਾਣ ਲੱਗੇ ਓ ਹਾਂ ਉਹ ਗਈ ਦੀ ਮੈਂ ਕ ਕਹਿੰਦੀ ਭਾਬੀ ਪਿੰਡੀ ਬਨਾਣ ਲੱਗੀ। ਗਿਆ ਹ ਕਹਿੰਦੇ ਭਾਬੀ ਫਿਰ ਪਿੰਡੀ। ਬਨਾਣ ਲੱਗਿਆ ਮੈਂ ਕਿਅ ਸਿਮਰਣ ਇੰਨਜ ਕਰ ਕੋਫਤੇ ਕੱਠੇ ਬਣਾ ਲੀਨੇ। ਤੇ ਉਹਨੇ ਕੋਫਤੇ ਥੱਲੇ ਮੈਂ ਗਰੇਵੀ ਤਿਆਰ ਕੀਤੀ ਚੱਲ ਬਨਗੇ ਫੇਰ ਸਬ। ਜੀ ਬਣਾ ਕੇ ਚੱਲ ਗੀਆ ਫੇ ਫੁਲਕੇ ਦਾਲ। ਮੈਂ ਵੀ ਉਹਨੇ ਵੀ ਲਾ ਲਏ ਆਪਣੇ ਥੱਲੇ ਮੈਂ ਆਪਣੇ ਉੱਤੇ ਲਾ ਲਏ ਮੈਂ ਕਿਹਾ ਚਲਾ ਸ। ਜ ਅੱਠਾਂ ਤੋਨ ਲੈਂਦੇ ਆ। ੀਕਦੀ ਬਸ ਹਾਂ ਹਾਂ ਗੱਲ ਹੈ। ਕਹਿੰਦੀ ਭਾਬੀ ਹੁਣ ਇਹਨੂੰ ਪਤਾ ਵੀ ਮੈਂ ਕੱਲੀ ਆ ਤੇ ਕਹਿੰਦੀ ਹੂੰ ਜਲਦੀ ਨ ਆਉਣਾ।
ਕਿਨੂੰ ਹਾਂ ਉਹ ਬੰਦਾ ਕਹਿੰਦਾ ਹੁਣੂੰ ਮ ਵੱਖਰੀ ਹੋ ਅਮਨ ਨੂੰ ਹਾਂ। ਆਉਣਾ ਚਾਹੀਦਾ ਹਾਂ ਤੇ ਚੰਗਾ ਤੇਰਾ ਬੜਾ ਲਾਡਮਨ ਦੇ ਨਾਲ ਬੜੀ ਬਦੀ। ਹਾਂ ਹਾਂਜੀ ਦੇਖ। ਦਨੇ ਕੱਟੇ ਨਾਲ। ਹਲੇ ਹੈਗੇ ਦੋ ਤਿੰਨ ਸਾਈਕ ਦੋ ਤਿੰਨ ਸਾਈਕ ਕਹਿੰਦੇ ਹੈਗੇ ਨੇ ਕਰ ਲਈਏ ਦੋ ਮਿੰਟ ਹੋਰ ਕ ਕਰ ਅੱਛਾ ਚਲੋ ਕੋਈ ਨੀ ਕਰ ਲੈਂਦੇ ਹੈ। ਹੋਦਾ ਹੈ ਪੱਚੀ ਸੈਕਿੰਡ ਇੱਕ ਮਿੰਟ ਸਮਝ। ਹੋ ਪਤਾ। ਕੋ ਕੋ ਦੋ ਮਿੰਟ ਹੈਗਾ ਚ। ਕੋਈ ਨ ਪਤਾ ਨਹੀਂ ਮਤਲਬ ਉਹ ਦੋ ਚਾਰ ਸੌਚਠਗਾ ਨਹੀਂ ਚਲੋ ਕੋਈ ਨੀ। ਹੋਰ ਤੁਸੀਂ ਸੁਣਾਓ ਜੀ ਕੀ ਬਣਾਇਆ ਤੁ ਕੋਫਤੇ ਬਣਾਏ ਸਭ ਬੱਚੇ ਖਾ ਲੈਂਦੇ ਨੇ।
ਹਾਂ ਸਭ ਨੇ ਖਾ ਲਈਏ ਸਭ ਨੇ ਖ ਚਾਹ ਪੀ ਲਈਏ
ਪੀਲ ਹੀ ਅਛਾਸੀਸੀਰ ਹ ਚਾਏ ਪੀ ਹ ਚਲੋ ਵਧੀਆ ਹਾਂਜੀ ਹਾਂਜੀ। ਹੋ ਗਏ ਇੱਕ ਮਿੰਟ ਕਰਨੇ ਦੂਸਰੀ ਕੋਲ ਠੀਕ ਹੈ ਬੰਦ ਕਰ। ਹਜੋ ਆ।